ਹੈਲੋ ਹਾਂਜੀ ਸਤਿ ਸ੍ਰੀ ਅਕਾਲ। ਹੋਰ ਕਿਵੇਂ ਹੋ।
ਹੋਰ ਕਿਹੋ
ਬਸ ਵਧੀਆ ਵਧੀਆ ਸਤ੍ਰ ਸਾਡੇ ਤਾਂਲ ਮੌਸਮ ਜਤਨਾ ਅੱਛਾ ਹੋ ਪਰ ਸਵੇਰੇ ਇਤਨੀ ਗਰਮੀ ਸੀ ਨਾ ਬੜੀ ਗਰਮੀ ਹੁਣ ਬੱਦਲ ਬੋਤ ਸਾਰਾ ਕਾਲ ਆਇਆ। ਪਰ ਦੇਖੋ ਵਰਦਾ ਏ ਨੀ ਵਰਦਾ ਵਰੇਗਾ ਤੇ ਨਾ ਲਾਂਗੇ ਜੇ ਨਈ ਵਰੇਗਾ ਤੇ ਫਿਰ ਬੈਠੇਾਂ ਅਸੀਂ ਵੀ
ਹਾਂ ਵਰ ਜੇ ਤੇ ਵਧੀਆ ਠੰਡਕ ਹੋ ਜਾਏਗੀ।
ਤਾਂ ਗਰਮੀ ਪੜੀ ਸੀ ਕੂਲਰ ਲਗਾਓ। ਤਾਂ ਵੀ ਗਰਮੀ ਸੀ ਏ ਸੀ ਲਗਾਓ ਤਾਂ ਵੀ ਗਰਮੀ ਤਾਂ ਲੱਗਦੀ ਆ ਬਾਰ ਜਾਓ ਤਾਂ ਵੀ ਹੁਣ ਦੇਖੋ ਚੌਵੀ ਘੰਟੇ ਤਾਂ ਅਸੀਂ ਏਸੀ ਥੱਲੇ ਬਹਿ ਨੀ ਸਕਦੇ। ਰਸੋਈ ਦਾ ਵੀ ਕੰਮ ਹੈ ਸਫਾਈਆਂ ਵੀ ਹੈ ਬੱਚਾ ਵੀ ਦੇਖਣਾ ਆ ਸਾਰਾ ਕੰਮ ਕਰਨਾ ਹੁੰ
ਹਾਂਜੀ
ਤੇ ਫਿਰ ਤਾਂ ਕਰਕੇ ਹੁਣ ਮੌਸਮ ਅੱਛਾ ਹੈ ਤੇ ਹੁਣ ਬੰਦਾ ਚਲੋ ਬਾਰਿਸ਼ ਵਗੈਰਾ ਆਏਗੀ ਛੱਤ ਸਾਫ਼ ਕਰ ਲਾਂਗੇ ਨਹਾਣ ਦੇ ਬਾਦ ਨਈ ਗੈਲਰੀ ਵਗੈਰਾ ਸਾਫ਼ ਕਰ ਲਾਂਗੇ
ਹਾਂ
ਇਹੀ ਕਰਾਂਗੇ ਹੁਣ ਬਸ ਆ ਜਈ।
ਹਾਂ
ਏਡਾ ਕਾਲਾ ਆਇਆ ਉਪਰ ਨੇਰੀ ਚੜੀ ਸਾਰਾ ਬੱਦਲ ਸਾਫ਼ ਹੋ ਗਿਆ।
ਹਾਂ ਹੈਲੋ
ਉਰਧ ਬੱਦਲ ਕਿਵੇਂ ਦਾ ਹੋਇਆ ਦਾ ਆ। ਉਪਲ ਕੇ ਮੀਂਹ ਵਾਲਾ ਣੀ ਫਿਰਦੇ ਬੱਦਲ ਹੈ ਬੜਾ ਹੁਣ ਇਹ ਨਾ ਹੋਏ ਕਿ ਨੇਰੀ ਆਏ ਕਿ ਬੱਦਲ ਸਾਰਾ ਉੱਡ ਜੇ
ਅਏ ਨਈ ਤੁਸੀਂ ਗੂਗਲ ਕਰ ਲਓ ਨਾ ਗੂਗਲ ਤੇ ਦਿਖ ਜਾਂਦਾ ਵੈਦਰ ਮੀਂਹ ਵਰੇਗਾ ਕਿੰਨੇ ਪਰਸੈਂਟ ਵਰੇਗਾ
ਕਈ ਵਾਰੀ ਗਲਤ ਦਿਖਾਂਦਾ ਗੂਗਲ ਵੀ ਮੈਂ ਕਈ ਵਾਰੀ ਟਰਾਈ ਕੀਤਾ ਇੱਕ ਦਿਨ ਦਿਖਾ ਰਿਆ ਕਿ ਮੀਂ ਆਏਗਾ ਧੱਪ ਇੰਨੀ ਤੇਜ ਨਿਕਲੀ ਮੈਂ ਕਿਆ ਧੁੱਪ ਨਿਕਲੀ ਮੀਂ ਕਿਥੋਂ ਆਣਾ ਭਰਾਵਾ
ਤੁਸੀਂ ਆਪਣੀ ਥਾਂ ਦੱਸੀ ਸੀਗੀ ਉਹਨੂੰ ਕਿ ਤੁਸੀਂ ਕਿਹੜੀ ਥਾਂ ਰੈਂਦੇ ਹੋ।
ਹ ਕਈ ਵਾਰੀ ਗਲਤ ਦੱਸਦੇ ਆ ਕਈ ਵ ਬਿਲਕੁਲ ਠੀਕ ਦੱਸਦੇ ਆ ਪਰ ਕਈ ਵਾਰੀ ਗਲਤ ਦੱਸਦੇ ਆ।
ਹਾਂ
ਕਈ ਵਾਰੀ ਇਤਨਾ ਕਈ ਵਾਰੀ ਇਤਨਾ ਸਈ ਸਮਝ ਬਿਲਕੁਲ ਕਰੈਕਟ ਹੋਏਗਾ ਕਿ ਇਤਨੇ ਟਾਇਮ ਤੇ ਮੀਂਹ ਆਏਗਾ ਹਾਂ।
ਸਾਡੇ ਇੱਥੇ ਤੇ ਮਤਲਬ ਮੇਰੇ ਫੋਨ 'ਚ ਇਕ ਦਮ ਈ ਆਇਆ ਹੂੰ। ਸਾਡੇ ਫੋਨ 'ਚ ਆਇਆ ਉਹਦਾ ਅਲਰਟ ਮੀਂਂਹ ਵਰਨ ਦਾ। ਇੰਨਾ ਔਰ ਜਿੱਦਾਂ ਹੀ ਅਲਰਟ ਆਇਆ ਪੰਜ ਸ ਟ ਦੇ ਅੰਦਰ-ਅੰਦਰ ਲਾਈਟ ਚਲੀ ਗਈ ਔਰ ਉਹਨਾਂ ਨੇ ਉੱਥੇ ਲਿਖਿਆ ਸੀਗਾ ਕਿ ਫੋਨ ਸ ਵਗੈਰਾ ਚਾਰਜ ਰੱਖੋ ਤੇ ਇਹ ਸਭ ਕਰਕੇ ਰੱਖੋ ਔਰ ਮਤਲਬ ਯ ਬੰਦਾ ਥੋੜੀ ਦੇਰ ਪਹਿਲੇ ਅਲਰਟ ਭੇਜਦੇ ਕਿ ਕੀ ਇੱਕ ਫਿਰ ਬੱਤੀ ਕੱਢ ਲਿਓ। ਅਲਰਟ ਭੇਜਣ ਦੇ ਪੰਜ ਸੈਕਿੰਡ ਦੇ ਅੰਦਰ- ਅੰਦਰ ਲਾਈਟ ਚਲੀ ਗਈ।
ਆ
ਔਰ ਮੀਂਹ ਵਰ ਵਧਿਆ ਇੰਨੀ ਤੇਜ਼ ਪੂਰੀ ਰਾਤ ਮੀਂਹ ਵਰਿਆ ਇੱਥੇ।
ਹਾਂ ਫਿਰ ਐ ਹੁੰਦਾ ਨਾ ਕਿਸੇ ਨੂੰ ਫੋਨ ਕਾਲ ਕਰਨੀ ਹੋਏ। ਜੇ ਫਿਰ ਫੋਨ ਵਗੈਰਾ ਚਾਰਜਿੰਗ ਨਾ ਹੋਏ ਤਾਂ ਬੜੀ ਦਿੱਕਤ ਪੈ ਜਾਂਦੀ ਐ ਨਾ ਨਾ ਫੋਨ ਚਾਰਜਿੰਗ ਉਹ ਵੀ ਘਬਰਾਟ ਹੁੰਦੀ ਹਾਏ ਕਿਸੇ ਦਾ ਫੋਨ ਆ ਰਿਹਾ ਹੋਏਗਾ ਕੋਈ ਕੰਮ ਨਾ ਹੋਏ ਫੋਨ ਬਿਲਕੁਲ ਡੈਡ ਪਿਆ ਆ ਅਗਲਾ ਬੰਦਾ ਕਿਹਨੂੰ ਫੋਨ ਕਰੇਗਾ।
ਹਾਂ।
ਮੰਮੀ ਵੀ ਇਹੋ ਜੀ ਆ ਨਾ ਅਗਰ ਮੇਰੀ ਮੰਮੀ ਨੂੰ। ਮੇਰੇ ਵੀ ਹਾਂਜੀ ਹਾਂਜੀ ਦੱਸੋ।
ਹਾਂਜੀ ਏ ਦੱਸੋ ਦੱਸੋ ਤੁਸੀਂ ਗੱਲ ਤਾਂ ਪੂਰੀ ਕਰੋ।
ਤੇ ਮੇਰੀ ਮੰਮੀ ਨੂੰ ਅਗਰ ਮੇਰੀ ਮਤਲਬ ਇੱਕ ਵੀ ਕਾਲ ਨਾ ਮੰਮੀ ਮੈਂ ਰਿਸੀਵ ਕਰਾਂ ਮੰਮੀ ਦੀ ਕਈ ਵਾਰੀ ਹੁੰਦਾ ਆ। ਫੋਨ ਡੈਡ ਹੋ ਜਾਂਦਾ ਕੋਲ ਰਿਸੀਵ ਨੀ ਹੋ ਪਾਂਦੀ ਐ ਤੇ ਮੇਰੀ ਮੰਮੀ ਘਬਰਾ ਜਾਂਦੀ ਐ। ਜਦੋਂ ਫਿਰ ਮੈਂ ਮੰਮੀ ਨੂੰ ਅੱਧੇ ਘੰਟੇ ਪੌਣੇ ਘੰਟੇ ਬਾਅਦ ਜਦੋਂ ਚਾਰਜਿੰਗ ਹੋਜੇਗਾ ਫੋਨ ਫਿਰ ਕਰਾਂਗੀ ਨਾ ਫਿਰ ਮੰਮੀ ਸੁੱਟ ਦੇ ਆਪਣਾ ਫੋਨ ਬਾਹਰ ਰੋੜ ਹੈਗਾ ਨਾ ਰੱਖ ਫੋਨ ਤੋਂ ਗੱਡੀ ਚਲਾ ਭਾਈਆਂ ਕੋਲੋਂ ਚਲਵਾ ਦੇ ਗੱਡੀ ਤੇਰੇ ਕੋਲ ਫੋਨ ਅਟੈਂਡ ਨੀ ਹੁੰਦਾ ਕਰਨੀ, ਕੇ ਤੂੰ ਇਤਨਾ ਕੰਮ ਪਾਇਆ ਜਾ ਤੂੰ
ਓਹੀ ਮੰਮੀ ਨੂੰ ਟੈਸ਼ਨ ਹੁੰਦੀ ਰਹਿੰਦੀ ਆ ਨਾ ਸੰਡੇ ਨੂੰ ਪਤਾ ਮੈਂ ਦਿੱਲੀ ਗਈ ਸੀਗੀ। ਤੇ ਉੱਥੇ ਮਤਲਬ ਮੰਮੀ ਨੇ ਮੈਂ ਨਾ ਅਹ ਜਦੋਂ ਸਵੇਰੇ ਉੱਠੀ ਨਾ ਤੇ ਮੇਰਾ ਫੋਨ ਬਿਲਕੁਲ ਹੰਡਰਡ ਪ ਚਾਰਜ ਸੀਗਾ ਤੇ ਮੈਨੂੰ ਨਾ ਆਦਤ ਆ ਨਾਂਦੇ ਹੋਏ ਗਾਣੇ ਲਾ ਕੇ ਨਹਾਣ ਦੀ ਤੇ ਮੈਂ ਵਾਸ਼ਰੂਮ ਚ ਫੋਨ ਲੈ ਗਈ ਗਾਣੇ ਲਾ ਲਿਆ ਤੇ ਮੰਮੀ ਮੈਨੂੰ ਆ ਕੇ ਕਹਿੰਦੀ ਜਦੋਂ ਮੈਂ ਤਿਆਰ ਹੋਣ ਲੱਗੀ ਮੰਮੀ ਕਹਿੰਦੀ ਇਹ ਬਿਮਾਰੀ ਜੀ ਨੂੰ ਨਾ ਚਾਰਜ ਤੇ ਲਾਂਦੇ ਜੇ ਤੇਰਾ ਫੋਨ ਉੱਥੇ ਜਾ ਕੇ ਬੰਦ ਆਇਆ ਨਾ। ਤੇ ਮੈਂ ਉਸੇ ਟਾਈਮ ਵਾਪਸ ਬੁਲਾ ਲੈਣਾ ਤੈਨੂੰ ਫੇਰ ਆ ਕੇ ਵਿਖਾਈ ਅਗਲੀ ਵਾਰੀ।
ਔਰ ਜਦੋਂ ਮੈਂ ਘਰੇ ਆਈ ਆ ਨਾ ਮੈਂ ਜਦੋਂ ਮਤਲਬ ਮੈਂ ਨਾ ਛੇ ਵਜੇ ਦਾ ਟਾਈਮ ਦਿੱਤਾ। ਤਾਂ ਸੀਗਾ ਕਿ ਮੈਂ ਛੇ ਵਜੇ ਘਰੇ ਹੋਆਂਗੀ ਬਿਲਕੁਲ। ਤੇ ਮੈਂ ਛੇ ਵੱਜ ਕੇ ਤੇਰਾਂ ਮਿੰਟ ਤੇ ਘਰੇ ਆਈ ਆ ਤੇ ਮੇਰੀ ਮੰਮੀ ਕਹਿੰਦੀ ਦਿਖਾਤੀ ਨਾ ਆਈ ਤੇ ਤੂੰ ਫੇਰ ਵੀ ਲੇਟ ਈ ਆ ਨਾ।
ਮੇਰੀ ਮੰਮੀ ਨੂੰ ਬੜੀ ਟੈਨਸ਼ਨ ਹੁੰਦੀ ਐ ਏਦਾਂ ਮੇਰੀ ਭੈ ਭੈਣ ਨਾ ਮੇਰੀ ਵੱਡੀ ਐ ਤੇ ਉਹਨੂੰ ਜਾਣ ਦਿੰਦੀ ਐ। ਤੇ ਓਨਾਂ ਓਨਾਂ ਨੂੰ ਪਤਾ ਕਿ ਇਹ ਜਾਏਗੀ ਇਹ ਆ ਜਾਏਗੀ ਪਰ ਮੈਂ ਜਾਣੀ ਆ। ਤੇ ਮੈਂ ਪੈਸੇ ਵੀ ਖ ਖ ਖੋ ਦਿਨੀ ਆ।
ਅੱਛਾ।
ਮੈਂ ਅੱਜ ਤੱਕ ਏਦਾਂ ਨੀ ਹੋਇਆ ਕਿ ਮੈਂ ਕਿਤੇ ਗਈ ਆ। ਔਰ ਮੈਂ ਜ਼ਿਆਦਾ ਪੈਸੇ ਲੇ ਕੇ ਗਈ ਆਂ, ਤੇ ਮੈਂ ਪੈਸੇ ਖੋ ਕੇ ਨੀ ਆਈ।
ਹੁਣ ਮੈਂ ਉਦੋਂ ਲੈ ਕੇ ਗਈ ਸੀਗੀ, ਸੰਡੇ ਨੂੰ ਪੈਸੇ ਲੈ ਕੇ ਗੀ ਮੈਨੂੰ ਨੀ ਪਤਾ ਮੈਂ ਕਿੱਥੇ ਪੈਸੇ ਖਰਚ ਕੀਤੇ ਨੇ, ਅਸੀਂ ਬੇਫਜੂਲ ਵਿੱਚ ਇੰਨੇ ਜਾਮੁਨ ਲੈ ਕੇ ਖਾ ਰੇ ਆ, ਮੈਗਡੀ ਚ ਜਾ ਕੇ ਬਰਗਰ ਖਾਰੇ ਸਾਨੂੰ ਕੁੱਛ ਪਤਾ ਈ ਨੀ ਸਾਡੇ ਕੋਲ ਪੈਸੇ ਕਿੰਨੇ ਵਚੇ ਨੇ, ਐਂਡ ਵਿੱਚ ਜਾ ਕੇ ਵੇਖਿਆ ਤੇ ਕੀ ਘਰ ਆ ਮਤਲਬ ਘਰੇ ਆਣ ਲਈ ਪੈਸੇ ਨੀ ਬਚੇ, ਮੈਟਰੋ ਸਟੇਸ਼ਨ ਤੋਂ। ਫਿਰ ਘਰੇ ਫ਼ੋਨ ਕਰਕੇ ਮੰਗਵਾਏ ਪੈਸੇ।
ਏਟੀ ਐਮ
ਹਾਂ
ਐਵੀ ਸ਼ੁਕਰ ਅ ਪੇ ਟੀ ਐਮ ਦਾ ਸਿਸਟਮ ਚੱਲ ਗਿਆ, ਨਹੀ ਤੇ ਨਾ ਹੁੰਦਾ ਬੜੀ ਦਿੱਕਤ ਆ ਜਾਂਦੀ ਐ।
ਓਹੀ
ਤੇ ਦਾਦੂ ਯੂਜ ਕਰਦਾ ਪੇਟੀ ਐਮ?
ਹਾਂਜੀ, ਮੇਰੇ ਦਾਦੂ ਹ ਬਿਲਕੁਲ ਸਮਾਰਟ ਦਾਦੂ ਨਾ ਓਹ ਹਰ ਚੀਜ਼ ਯੂਸ ਕਰਦੇ ਨੇ ਉ ਸਪੋਟੀਫਾਈ ਯੂਜ ਕਰਦੇ ਨੇ, ਪੇਟੀਐਮ, ਯੁਟਿਊਬ ਸਭ ਫੇਸਬੁੱਕ
ਅੱਛਾ ਜੀ, ਐ ਤੇ ਮਤਲਬ ਤੁਵਾਡੇ ਡੈਡੀ ਤੁਵਾਡੇ ਦਾਦੂ ਮੋਡਰਨ ਜ਼ਮਾਨੇ ਦਾਦੂ ਐ, ਪਿਛਲੇ ਜ਼ਮਾਨੇ ਵਾਲੇ ਨੀ ਐ, ਕਿਉਂਕੀ ਮੇਰੀ ਦਾਦੀ ਸੀ ਨਾ ਮੇਰੀ ਨਾਨੀ ਸੀ ਉ, ਮੈਂ ਉਨੂੰ ਕੈਨਾ ਕੀ ਮੰਮਾ ਨਾਨੀ ਫੋਨ ਲੇਲੋ ਸਾਨੂੰ ਲੋੜ ਈ ਨੀ ਹੈ ਫੋਨ ਦੀ, ਅਸੀਂ ਇੰਨੇ ਸਾਲ ਗੁਜ਼ਾਰ ਤੇ ਸਾਨੂੰ ਨੀ ਚਾਹੀਦਾ ਸਾਲ ਐਵੇਂ ਹੀ ਗੁਜ਼ਾਰ ਲਾਂਗੇ। ਸਾਨੂੰ ਕੀ ਪੈਡ ਫੋਨ ਕਾਫ਼ੀ ਹੈ ਮੈਂ ਨਹੀਂ ਲੈਂਦੀ ਅੱਛਾ ਨੀ ਲਗਦਾ ਕਿਸੇ ਲੇ ਬੰਦਾ ਫੋਟੋ ਹੁੰਦੀ, ਵੀਡੀਓ ਕੌਲ ਹੁੰਦੀ, ਨਹੀਂ ਸਾਨੂੰ ਲੋੜ ਈ ਨੀ ਐ।
ਹਾਂ। ਹੁਣ ਸਾਡੇ ਦਾਦੂ ਕਿਤੇ ਜਾਂਦੇ ਨੇ ਨਾ, ਉਵੇਂ
ਸਾਡੇ ਦਾਦੂ ਜੀ ਕਿਤੇ ਜਾਂਦੇ ਨੇ ਨਾਂ, ਹੁਣੇ ਥੋੜੇ ਟੈਮ ਪਹਿਲੇ ਨਾ ਅਛਾ ਸਾਡੇ ਇੱਥੋਂ ਦੀ ਨਾ ਕਿਸੇ ਗੁਰਦੁਆਰੇ ਨਾਲ ਗੁਰਦੁਆਰੇ ਨਾਨਕ ਮੱਤਾ ਏ ਨਾ ਉੱਥੇ ਗਏ ਸੀਗੇ ਛੈਦ ਡੈਡੀ, ਤੇ ਉਹਨਾਂ ਨੇ ਉ ਓਥੇ ਜਾ ਕੇ ਮੈਨੂੰ ਵੀਡੀਓ ਕੌਲ ਕਰਦੇ, ਤੇ ਮੈਨੂੰ ਲੱਗਿਆ ਗਲਤੀ ਨਾਲ ਵੀਡੀਓ ਕੌਲ ਲੱਗੀ ਤੇ ਮੈਂ ਕੱਟ ਕੇ ਨਾ ਨੋਮਲ ਕੌਲ ਕੀਤੀ। ਕਿਉੰਕਿ ਮੈਂ ਸੋ ਰਹੀ ਸੀ ਉਸ ਟਾਈਮ ਤੇ, ਤੇ ਮੈਂ ਕੱਟ ਕੇ ਨੋਰਮਲ ਕੌਲ ਕੀਤੀ। ਤੇ ਕੈਂਦੇ ਵੀਡੀਓ ਕੌਲ ਕਰ, ਮੈਂ ਵੀਡੀਓ ਕੌਲ ਕੀਤੀ ਸੀ ਤੈਨੂੰ, ਤੇ ਫਿਰ ਮੈ ਵੀ ਵੀਡੀਓ ਕੌਲ ਦੁਬਾਰਾ ਕੀਤੀ ਤੇ ਮੈਨੂੰ ਉੱਥੇ ਸਾਰਾ ਦਿਖਾਂਦੇ ਕੀ ਵੇਖ ਏ ਇੱਥੇ ਐ, ਏ ਇੱਥੇ ਕਿੰਨਾ ਪੜ੍ਹਿਆ ਹੋਯਾ, ਏਦਾਂ ਹੈਗਾ ਏ, ਇਤਿਹਾਸ ਲਿ ਲਿਕਯਾ ਹੋਯਾ ਸਾਰਾ ਵੀਡੀਓ ਕੌਲ ਤੇ ਵਿਖਾਯਾ ਉਹਨਾਂ ਨੇ।
ਘਰ ਹੀ ਵੀਡੀਓ ਕੌਲ ਤੇ ਦਿਖਾਤਾ, ਵੇਖੋ ਬਈ ਇਤਨੀ ਜਗਾਵਾਂ ਤੇ ਮੈਂ ਘੁੰਮ ਰੇਆਂ ਅੱਛਾ ਆ। ਹਰ ਪੈਰੇਂਟਸ ਦਾ ਐਹੀ ਹੁੰਦਾ ਐ, ਮੇਰੇ ਪਾ ਪਾਪਾ ਵੀ ਏਦਾਂ ਈ ਕਰਦੇ ਆ, ਮੇਰੇ ਪਾਪਾ ਨਾ ਹੁਨ ਪਿੱਛੇ ਪੂਨੇ ਗਏ ਸੀ ਕਿਸੀ ਕੰਮ ਨਾਲ ਤੇ ਉੱਧਰ ਹਜ਼ੂਰ ਸਾਹਿਬ ਕੋਲ ਪੈਂਦਾ ਏ ਨਾ, ਉਥੇ ਡੈਡੀ ਹਜ਼ੂਰ ਸਾਹਿਬ ਗਏ ਮੇਰੇ। ਤੇ ਉਥੇ ਸਬ ਦੀਖਾ ਰਹੇ ਥੇ, ਹਜ਼ੂਰ ਸੈਬ ਏਦਾਂ ਆ ਤਾਂ ਈ ਤੇ ਮੈ ਡੈੜੀ ਨੂੰ ਕੇਆ, ਮੈਂ ਕੇਆ ਮੈ ਉਥੇ ਨਾ ਗੁੱਡੇ ਮਿਲਦੇ ਆ- ਆ ਜਿਵੇਂ ਹੁੰਦੇ ਨੀ ਆ, ਨਿੱਕੇ ਨਿੱਕੇ ਖਾਲ ਖੇਡਾਂ ਡਰੈਸ ਹੁੰਦੀ ਐ, ਤੇ ਸੇਮ ਉਹੋ ਜੇ ਗੁੱਡੇ ਨਾ ਉੱਥੇ ਮਿਲਦੇ ਆ ਹਜੂ਼ਰ ਸ ਕਿਦਰੇ ਨੀ ਮਿਲਦੇ ਆ ਹੁਣ, ਔਨਲਾਈਨ ਮਿਲਦੇ ਆ, ਪਰ ਔਨਲਾਈਨ ਨਾ ਕਈ ਠੀਕ ਵੀ ਹੁੰਦੇ ਆ ਕ ਸਈ ਹੈ ਕਿ ਨਹੀਂ ਸਹੀ ਮੰਗਵਾਂਦਯਾ ਡਰ ਲੱਗਦਾ ਆ ਇੰਸਟਾਗ੍ਰਾਮ ਤੋਂ। ਪਤਾ ਕੀ ਆ? ਇੰਸਟਾਗ੍ਰਾਮ ਤੋਂ ਇਕ ਵਾਰੀ ਨਾ ਓਹ ਮੰਗਈ ਸੀ ਆਪਨੀ ਕੁੜ ਤੇ ਮੈਨੂੰ ਨਾ ਬੜੀ ਅੱਛੀ ਲੱਗੀ, ਦੋ ਕੁੜਤੀਆਂ ਦੋ ਹਜ਼ਾਰ ਦੀਆ ਸੀ ਦੋ ਕੁੁੜਤੀਆਂ ਖਾਲੀ। ਮੈਂ ਔਡਰ ਕਰਤੀ ਆ, ਮੈਂ ਕੇਅ ਚੱਲ ਮੈਂ ਕਰ ਦੇਨੀ ਆ ਕੀ ਪਤਾ, ਹਾਂ ਮਤਲਬ ਇੱਕ ਪਾਰਟੀ ਵੀਅਰਸ ਆ, ਮੈਂ ਕੇਆ ਚੱਲ ਸਾਡੇ ਘਰ ਫੰਕਸ਼ਨ ਵੀ ਆ ਰਿਹਾ, ਮੈਂ ਪਾਲਾਂਗੀ ਜਦੋਂ ਮੈਂ ਹਾਂ ਤੇ ਉਹ ਪੇ ਮਤਲਬ ਓਨਲਾਈਨ ਪੇਮੈਂਟ ਸੀਗੀ ਪਹਲੇ ਕਰਨੀ ਸੀ ਪੇਮੈਂਟ ਮੈਂ ਕਰਤੀ ਪੇਮੈਂਟ ਜਦੋਂ ਕੁੜਤੀ ਆਈਆਂ ਨਾ ਇਤਨੀਆਂ ਗੰਦੀਆਂ ਤਾਂ ਮੰਨ ਲਓ ਪੋਚਾ ਵੀ ਅੱਛਾ ਹੁੰਦਾ ਸਾਡੇ ਘਰ ਦਾ ਇਤਨੀ ਗੰਦੀ ਓਹਨਾਂ ਦੋ ਕੁੜਤੀਆਂ ਭੇਜੀਆਂ। ਹਾਂ ਮੈਂ ਕੀ ਦਿਖਾਵਾਂ ਪੋਚਾ ਕੁੜਤਿਆਂ ਪੋਚੇ ਵੀ ਥੋੜੇ ਬੈਟਰ ਹੁੰਦੇ ਆ ਕਲਰ ਵੀ ਇਤਨੇ ਡਲ ਹੋ ਚੁੱਕ ਕਦੀ ਜਿਵੇਂ ਕਿਸੀ ਨੇ ਪਾ ਪਾ ਆ ਕੇ- ਪਾ ਪਾ ਆ ਕੇ ਹੰਢਾਈ ਦੀ ਹੁੰਦੀ ਹੈ ਨਾ ਉਹ ਚੀਜ਼ ਆਈ। ਰਿਟਰਨ ਦਾ ਓਪਸ਼ਨ ਸੀ ਨੀ। ਤੇ ਰਿਟਰਨ ਮੈਂ ਕਿੱਥੇ ਕਰਦੀ ਰਿਟਰਨ ਦਾ ਆਪਸ਼ਨ ਵੀ ਨਹੀਂ ਸੀ ਤੇ ਫੇਰ ਮੈਂ ਆਪਣੀ ਮੰਮਾ ਨੂੰ ਕੇਹਾ ਉਧਰ। ਹਾਂ ਤੇ ਮੰਮੀ ਕਹਿੰਦੀ ਹੁਣ ਤੂੰ ਇੱਕ ਕੰਮ ਕਰ ਰਹਿਣ ਜੇ ਤੂੰ ਪੋਚਾ ਬਣਾ ਲੈ ਬਣਾ ਸਕ ਸਕਨੀ ਐ ਕੇ ਐਨੂੰ ਫਾੜ ਕੇ ਫੈਂਕ ਦੇ ਕਿਸੀ ਕੀਮਤ ਤੇ ਪਾ ਤੁ ਸਕਦੀ ਨੀ ਤੂੰ। ਤੇ ਕਿਸੇ ਕੰਮ ਦੀ ਨੀ ਹੈ ਮੈਂ ਕਿਹਾ ਚਲੋ ਠੀਕ ਹੈ ਐਹੀ ਕਰੀ ਮੈਂ ਉਹ ਦੋ ਹਜ਼ਾਰ ਦੀ ਕੁੜਤੀਆਂ ਦਾ ਪੋਚਾ ਬਣਾਇਆ।
ਹਰੇ ਦਿਲ ਬੜਾ ਦੁਖਦਾ ਜੇ ਇੰਨੀ ਮਹਿੰਗੀ ਚੀਜ਼ ਮੰਗੋ ਔਰ ਖ਼ਰਾਬ ਆ ਜਾਏ ਤੇ।
ਮੈਂ ਉਸ ਤੋਂ ਬਾਅਦ ਨਾ ਫੇਰ ਮੈਂ ਨੀ ਮੰਗਵਾਏ ਮੈਂ ਕਿਹਾ ਗੁੱਡੇ ਕਿ ਕੀ ਪਤਾ ਮ ਗੁੱਡੇ ਵਗੈਰਾ ਮੰਗਵਾ ਮੇਰਾ ਫੇਰ ਇਹਿਓ ਹਾਲ ਹੋਏ ਫੇਰ ਮੈਂ ਇੰਸਟਾ ਤੋਂ ਹੁਣ ਕੋਈ ਚੀਜ਼ ਨੀ ਮੰਗਉਂਦੀ ਮੇਰਾ ਇੱਕ ਵਾਰੀ ਕੁੰਡਾ ਹੋ ਗਿਆ ਨਾ ਮੈ ਦੁਬਾਰਾ ਕੁੰਡਾ ਨੀ ਕਰਾਉਣਾ ਫਲਿਪ ਕਾਰਟ ਫੇਰ ਵੀ ਸਹੀ ਹੈ ਐਮਾਜ਼ੋਨ ਤੇ ਭੀ ਫੇਰ ਵੀ ਸਹੀ ਹੈ ਬਟ ਇੰਸਟਾਗ੍ਰਾਮ ਤੇ ਨਹੀਂ ਸਬ ਫੇਕ ਹੁੰਦਾ ਦਿਖਾਉਦੇ ਕੋਛ ਆ ਫੇਕ ਪੇਮੈਂਟ ਪਹਿਲੇ ਕਰਾਉਂਦੇ ਆ ਫੇਰ ਭੇਜ ਕੁਛ ਰਿਟਰਨ ਦਾ ਆਪਸ਼ਨ ਹੁੰਦਾ ਨੀ ਹੈ।
ਉਹੀ ਔਰ ਇਹ ਕਹਿੰਦੇ ਨੇ ਕਿ ਟਰਸਟਿਡ ਐ ਟਰਾਸਟਿਡ ਹੈ। ਕੁਛ ਨੀ ਮਿਲਦਾ ਅਸੀਂ ਇੱਕ ਵਾਰ ਇੰਸਟਾਗ੍ਰਾਮ ਤੇ ਨਹੀਂ ਮੇਰੀ ਮੰਮੀ ਨੇ ਨਾ ਹਾਂ ਮੇਰੀ ਮੰਮੀ ਨੇ ਨਾ ਇੱਕ ਵਾਰ ਨਾ ਫੇਸਬੁੱਕ ਤੇ ਵੇਖਿਆ ਸੀ। ਕਿ ਸੱਤ ਸੌ ਰੁਪਈਏ ਵਿੱਚ ਨਾ ਕੁੜਤੀਆਂ ਸਮਥਿੰਗ ਏਦਾਂ ਸੀਗਾ। ਐਪ ਤੋਂ ਕੋਈ ਬ੍ਰੈਂਡ ਹੈਗੀ ਹੈ ਉਹ ਬ੍ਰੈਂਡ ਹੁਣੇ ਵੀ ਚੱਲ ਰਹੀ ਹੈ ਵਧੀਆ ਚੱਲ ਰਹੀ ਹੈ ਹੁਣ ਤੇ ਹੋਰ ਤੇ ਮੈਂ ਆਪਣੇ ਦਾਦੂ ਨੂੰ ਜਾ ਕੇ ਬੋਲਿਆ ਕਿ ਇੰਨੀ ਸਸਤੀਆਂ- ਸਸਤੀਆਂ। ਕੁੜਤੀਆਂ ਮਿਲ ਰਹੀਆਂ ਨੇ ਦਵਾ ਦੋ ਤੇ ਉਹਨਾਂ ਨੇ ਕਿਹੜੀਆਂ ਕੁੜਤੀਆਂ ਨੇ ਤੇ ਅਸੀਂ ਵਿਖਾਤੀਆਂ ਅਸੀਂ ਉਹਨਾਂ ਕੋਲੋਂ ਸਤਰਾਂ ਸੌ ਰੁਪਈਏ ਪੇਟੀਐਮ ਕਰਵਾ ਲਏ ਉਸੇ ਐਪ ਤੇ ਇੰਸਟਾਗ੍ਰਾਮ ਫੇਸਬੁੱਕ ਤੇ ਸੀਗੀ ਉਹ ਕੋਈ ਸਟੋਰ। ਤੇ ਅਸੀਂ ਕਰਵਾ ਲਿਆ ਸਤਰਾਂ ਸੌ ਰੁਪਈਏ ਕੁਛ ਤੇ ਉਸ ਤੋਂ ਬਾਅਦ ਅਸੀਂ ਵੇਖਿਆ ਇੱਕ ਹਫ਼ਤਾ ਹੋ ਗਿਆ ਦੋ ਹਫ਼ਤੇ ਹੋ ਗਏ ਤਿੰਨ ਹਫ਼ਤੇ ਤੇ ਉਹ ਸਾਡੇ ਕੋਲ ਕੁੜਤੀਆਂ ਆਈਆਂ ਹੀ ਨੀ, ਨਾ ਸਾਨੂੰ ਉਹ ਵੈਬਸਾਈਟ ਦੁਆਰਾ ਦੀਸੀ। ਅਸੀ ਐਨਾ ਲੱਭਿਆ। ਤੇ ਹੁਣ ਜੇ ਅਸੀਂ ਆਪਣੇ ਦਾਦੂ ਨੂੰ ਕਹਿੰਦੇ ਹਾਂ ਨਾ ਕਿ ਕੱਪੜੇ ਦਾਵਾ ਦੇ ਨੇ ਤੇ ਹੋ ਗਿਆ ਕੱੜੇ ਨੀ ਦਵਾਏ। ਤੇ ਕਹਿੰਦੇ ਨੇ ਸਤਰਾਂ ਸੌ ਰੁਪਏ ਦਿੱਤੇ ਸੀਗੇ ਨਾ ਪਹਿਲੇ ਉਹ ਵਾਲੇ ਕੱਪੜੇ ਲੈ ਕੇ ਆਓ।
ਫਿਰ ਨੀ ਤੇ ਐਂ ਇਹੀ ਹੁੰਦਾ ਯਾਰ ਬ੍ਰੈਂਡਾਂ ਬੇਕਾਰ ਹੁੰਦੀਆਂ ਦਿਖਾਦੀਆਂ ਕੂਛ ਆ ਦਿੰਦੀਆਂ ਕੂਛ ਆ ਬੇਕਾਰ ਚੀਜ਼ ਐ ਨਾ। ਕਰਨੀ ਨੀ ਚਾਹੀਦੀ ਹੈ, ਇਹ ਔਫਲਾਈਨ ਸ਼ੋਪਿੰਗ ਕਰ ਲੋ ਬਹੁਤ ਬੈਟਰ ਹੈ ਔਨਲਾਈਨ ਤੋਂ ਵਧੀਆ। ਹੁਣ ਮੈਂ ਤਰ ਔਨਲਾਈਨ ਹੀ ਪ੍ਰੈਫਰ ਕਰਦੀ ਹਾਂ ਔਫਲਾਈਨ। ਬਹੁਤ ਅੱਛੀ ਹੈ ਔਨਲਾਈਨ। ਯਾਰ ਏ ਇੰਸਟਾ, ਫੇਸਬੁੱਕ ਤੋਂ ਕਦੀ ਨਾ ਕਰੇ ਇਨਸਾਨ।
ਹਾਂ ਇਹੋ ਜਿਹੀ ਐਪਸ ਤੋਂ ਨਹੀਂ ਮਤਲਬ ਮੀਸ਼ੋ ਹੈ, ਮੀਸ਼ੋ। ਸ਼ੋ ਹੈ ਇਸ ਉਹ ਕੀ ਹੈ ਉਹਦੇ ਹੋਰ ਕਿਹੜੀ ਹੈ ਫਲਿੱਪਕਾਰਟ ਵਗੈਰਾ ਹੈ।
ਐਮਾਜ਼ੋਨ ਹੈ ਐਮਾਜ਼ੋਨ ਐ ਮਨ ਮਿੰਤਰਾ ਹੈ ਐ ਅੱਛੀਆਂ ਆ, ਚਲੋ ਠੀਕ ਹੈ ਮੈਂ ਕਰਦੀ ਤੁਨੂੰ ਬਾਅਦ ਚ ਕੋਲ।
ਹਾਂਜੀ ਓਕੇ ਸ਼ਸ਼ ਸ਼੍ਰੀ ਅਕਾਲ।
ਹਾਂ। ਇਕ ਨਾ।